ਹਾਂਜੀ ਸਤਿ ਸ੍ਰੀ ਅਕਾਲ ਜੀ ਆਰੀ ਹੁਣ ਆਵਾਜ਼ ਸਹੀ
ਹਾਂਜੀ ਹਾਂਜੀ ਆ ਰਹੀ ਹੈ ਦੱਸੋ ਤੁਸੀਂ
ਹਾਂਜੀ ਸਭ ਵਧੀਆ ਤੁਸੀ ਸੁਣਾਓ
ਬਸ ਜੀ ਵਧੀਆ ਹੋਰ ਕੀ ਕਰ ਰਹੇ ਸੀ
ਬਸ ਹੁਣ ਚਾਹ ਪੀਆਂਗੇ ਬਣਾਈ ਸੀ ਚਾਹ ਪਿਆਂਗੇ ਹੁਣ
ਮੈਂ ਤੁਸੀਂ ਕਾਫੀ ਟਾਈਮ ਬਾਅਦ ਫੋਨ ਕੀਤਾ ਦੇਖੋ ਮੈਂ ਸੋਚ ਰੀ ਸੀ ਮੈਂ ਤੁਹਾਨੂੰ ਫੋਨ ਕਰਾਂ ਨੇ ਤੁਡਾ ਫੋਨ ਆ ਗਿਆ ਹੁਣੇ
ਹੂੰ ਵਧੀਆ ਹੀ ਹੈ ਸੋਚਦੇ ਰਹੋ ਕਿਸੇ ਨਾ ਕਿਸ ਜਿੰਦੇ ਬਾਰੇ ਸੋਚੋ ਉਹਨੂੰ ਉਹਨੂੰ ਪਤਾ ਲੱਗ ਹੀ ਜਾਂਦਾ ਹੈ।
ਹਾਂਜੀ- ਹਾਂਜੀ ਬਸ ਪਤਾ ਕੀ ਅਸੀਂ ਗਏ ਹੋਏ ਸੀਗੇ ਨਾ ਤੇ ਉੱਥੇ ਫਿਰ ਟਾਈਮ ਹੀ ਨੀ ਲੱਗ ਰਿਹਾ ਸੀਗਾ ਫੇਰ ਮੈਂ ਕਿਹਾ ਸੀਗਾ ਇਹਨਾਂ ਨੂੰ ਵੀ ਮੈਂ ਕਹਿ ਰਹੀ ਸੀ। ਮੈਂ ਕਿਹਾ ਮੈਂ ਫੋਨ ਕਰਕੇ ਨਾ ਬੁਲਾਨੀ ਹਾਂ ਡਿਨਰ ਵਾਸਤੇ ਤੇ ਮੈਂ ਰਾਤੀ ਕਰਨਾ ਹੀ ਸੀ। ਹੋਣ ਤੁਹਾਨੂੰ ਜਾਣਦੇ।
ਅੱਛਾ- ਅੱਛਾ -ਅੱਛਾ
ਹਾਂਜੀ -ਹਾਂਜੀ ਤੁਸੀਂ ਆਉਣਾ ਸਾਡੇ ਘਰ
ਆਵਾਂਗੇ -ਆਵਾਂਗੇ। ਹੋਰ ਸੁਣਾਓ ਕੀ ਬਣਾਓਗੇ ਫਿਰ ਘਰ ਆਉਣ ਤੇ ਕੀ ਬਣਾਓਗੇ ਫਿਰ
ਦੇਖੋ ਇੱਕ ਮੈਂ ਬਣਾਵਾਂਗੀ ਦਾਲ ਮੱਖਣੀ ਇੱਕ ਸੁੱਕੀ ਸਬਜ਼ੀ ਤੇ ਨਾਲ ਰਾਇਤਾ ਨਾਲ ਸਲਾਦ ਬਾਕੀ ਤੁਹਾਡੀ ਮਰਜ਼ੀ ਤੁਸੀਂ ਦੱਸੋ ਤੁਸੀਂ ਕੀ ਖਾਣਾ ਅਸੀਂ ਉਹ ਬਣਾਵਾਂਗੇ
ਅਸੀ ਤੇ ਸਭ ਕੁਛ ਖਾ ਲਈਦਾ।
ਹਾਂਜੀ- ਹਾਂਜੀ- ਹਾਂਜੀ ਜੀ ਨਹੀਂ ਬੱਚੇ ਵੀ ਹੈਗੇ ਨੇ ਨਾ ਤੁਸੀਂ ਬੱ ਬੱਚਿਆਂ ਦਾ ਵੀ ਦੱਸ ਦੋ ਜ ਬੱਚੇ ਕੁਛ ਹੋਰ
ਮੇਰਾ ਇੱਕੋ ਹੀ ਬੇਟਾ ਮੇਰਾ ਬੇਟਾ ਇੱਕੋ ਹੀ ਹੈ ਉਹੀ ਹੈ ਫਾਸਟ ਫੂਡ ਹੀ ਖਾ ਕੇ ਖੁਸ਼ ਹੈ ਉਹ ਤੇ
ਅੱਛਾ- ਅੱਛਾ ਚਲੋ ਫਿਰ ਮੈਂ ਉਹਦੇ ਵਾਸਤੇ ਕੁਛ ਅੱਛਾ ਮੈਂ ਬਣਾਵਾਂਗੀ। ਘਰ ਹੀ ਘਰ ਹੀ ਵਾਸਤੇ ਘਰ ਹੀ ਨਾ ਮਦੇ ਵਾਸਤੇ ਫੇਰ ਪੀਜ਼ਾ ਬਣਾ ਦਾਂਗੀ
ਆਹੋ ਪੀਜ਼ਾ ਤੇ ਉਹਦਾ ਫੇਵਰੇਟ ਹੈ।
ਬਸ ਫੇਰ ਕੋਈ ਗੱਲ ਨੀ ਤੁਸੀ ਬਸ ਮੈਨੂੰ ਦੱਸ ਦੇਣਾ ਵੀ ਕਿਸ ਟੈਮ ਤੱਕ ਆਓਗੇ ਤੁਸੀਂ? ਫੇਰ ਮੈਂ ਤਿਆਰੀ ਕਰਕੇ ਰੱਖਾਂ ਸਾਰੀਆਂ।
ਹੂੰ ਹੋਰ ਸੁਣਾਓ ਮਾਰਕਿਟ ਵਗੈਰਾ ਤਾਂ ਨਈ ਜਾਣਾ ਹੋਰ ਹੋਏਗਾ ਮੌਸਮ ਏਨਾ ਖ਼ਰਾਬ 'ਚ ਹੋ ਰਿਆ।
ਪੁੱਛੋ ਨਾ ਤੁਸੀਂ ਇਸ ਤੋਂ ਸਾਰਾ ਸਮਾਨ ਘਰ ਬੈ ਐਵੇਂ ਓਨਲਾਈਨ ਈ ਮੰਗਾਂਦੇ ਪਏ ਆਂ।
ਓਹੀ ਨਾ ਮਾਰਕੀਟ ਨਿਕਲਣਾ ਈ ਨੀ ਹੁੰਂਦਾ ਇਨੇ ਗਰਮੀੇ 'ਚ
ਹੂੰਅਂ ਅਸੀਂ ਖੁੱਦ ਜਾਣਾ ਸੀਗਾ ਹਲੇੇ ਨਾ ਏਥੇ ਕਾਰਡ ਵਗੈਰਾ ਦੇ ਵੀ ਗੱਲ ਓ ਰੀ ਸੀ ਨਾ ਤੇ ਕਾਰਡ ਸਿਲੈਕਟ ਕਰਨੇ ਸੀਗੇ ਛੋਟੀ ਦੇ ਵਿਆਹ ਦੇ। ਤੇ ਅਸੀੇ ਫੇਰ ਫੋਨ ਤੇ ਮੰਗਵਾ ਲਿਆ ਮੈਂ ਕਿਆ ਤੁਸੀਂ ਓਨਲਾਈਨ ਭੇਜ ਦੋ ਸਾਡੇ ਕੋਲ ਨੀ ਆਇਆ ਜਾ ਰਿਆ।
ਹੂੰ
ਨਈ ਬਸ ਸ਼ਾਪਿੰਗ ਵੀ ਕਰਨੀ ਐ ਹੁਣ ਸਾਰੀ ਵਿਆਹ ਦੀ ਵੀ ਓਦੇ ਵੀ ਟਾਈਮ ਨਈ ਲੱਗਦਾ ਪਿਆ। ਤੇ ਮੈਂ ਕਿਆ ਬਈ ਤੁਸੀਂ ਓਨਲਾਈਨ ਈ ਤੁਸੀਂ ਆਪਣਾ ਸਮਾਨ ਕੱਠਾ ਕਰਨਾ ਤੇ ਸ਼ੁਰੂ ਕਰੋ ਵੀ ਜਿਵੇਂ ਮੇਕਪ ਵਗੈਰਾ ਅਲਾ ਸਮਾਨ ਓ ਗਿਆ ਥੋੜੇ ਬੋਤ ਕੱਪੜੇ ਓ ਤਾਂ ਤੁਸੀਂ ਲਓ ਕਿਉਂਕਿ ਫੇਰ ਅਚਾਨਕ ਦੇਖੋ ਵਿਆ ਦੇ ਟਾਈਮ ਤੇ ਤਾਂ ਹੁੰਦਾ ਨੀ ਕੰਮ ਸਾਰਾ
ਨਹੀਂ ਹੁੰਦਾ ਅੱਛਾ ਔਰ ਇੱਕ ਕੋ ਇੱਕ ਦਮ ਫਿਰ ਬਡਨ ਪੈ ਜਾਂਦਾ ਨਾ ਥੋੜ੍ਹਾ- ਥੋੜ੍ਹਾ ਸਮਾਨ ਕੱਠਾ ਕਰ ਲੋ। ਜੋ ਔਨਲਾਈਨ ਮੰਗਾਣ ਅਲਾ ਓ ਤੇ ਮੰਗਾ ਲੋ।
ਬਸ ਅੱਜ ਕੱਲ ਐ ਫੈਦਾ ਓ ਗਿਆ ਔਨਲਾਈਨ ਸਮਾਨ ਮੰਗਣੇ ਦਾ ਤੇ ਫਾਲਤੂ ਕੋਈ ਝੰਜਟ ਨਈ ਐ ਘਰ ਬੈਠੇ ਬੈਠੇ ਬੰਦਾ ਸਮਾਨ ਮੰਗਾ ਲੇ। ਮੈਂ ਤੇ ਅੱਜ ਕੱਲ੍ਹ ਰਾਸ਼ਨ ਦਾ ਵੀ ਸਮਾਨ ਔਨਲਾਈਨ ਮੰਗਾਣ ਲੱਗ
ਅਸੀਂ ਖੁਦ ਏਹੀ ਕਰਦੇ ਆਂ ਅਸੀਂ ਵੀ ਨੀ ਜਾਂਦੇ ਮੈਂ ਵੀ ਔਨਲਾਈਨ ਹੀ ਮੰਗਾਂਦੀ ਆਂ ਸਭ ਨਾਲੇ ਬੱਚੇ ਵੀ ਨਈ ਜਾਂਦੇ ਏਨੀ ਗਰਮੀ 'ਚ ਕਹਿੰਣੀ ਮੰਮੀ ਔਨਲਾਈਨ ਮੰਗਾ ਲਓ।
ਨਾਲੇ ਪਤਾ ਕੀ ਏ ਸਾਨੂੰ ਨਾ ਫਾਇਦਾ ਈ ਐਗਾ ਏਸ ਚੀਜ਼ ਦਾ। ਇੱਕ ਤਾਂ ਤੁਆਨੂੰ ਘਰ ਸਮਾਨ ਦੇ ਕੇ ਜਾਂਦਾ ਦਸ ਮਿੰਟ ਦੇ ਅੰਦਰ -ਅੰਦਰ। ਓਸ ਤੋਂ ਬਾਅਦ- ਮਲਬ ਸਾਰਾ ਸਮਾਨ ਜਿਵੇਂ ਦਾ ਚਾਈਦਾ ਕੰਪਨੀ ਦਾ, ਓ ਸਭ ਕੁੱਛ ਆਉਂਦਾ ਪਿਆ ।ਟਾਈਮ ਬਚਦਾ ਪਿਆ । ਪਿਆ। ਪੈਟਰੋਲ ਬਚਦਾ ਪਿਆ ਐ। ਫਿਰ ਕੀ ਦਿੱਕਤ ਐ।
ਗਰਮੀ ਚ ਜਾਣਾ ਨੀ ਪੈਂਦਾ। ਸਈ ਗੱਲ ਆ। ਦਸ ਮਿੰਟਾਂ' ਚ ਆ ਜਾਂਦੇ ਨੇ। ਬਸ ਏਈ ਐ ਦਸ ਰੁਪਏ ਐਕਸਟਰਾ ਈ ਤੇ ਲੈਂਦੇ ਆ। ਕੋਈ ਗੱਲ ਨੀ ।ਕਦੀ- ਕਦਾਰ ਤੇ ਓ ਵੀ ਫ੍ਰੀ ਆਂਦੀਆ। ਆ-ਸਈ- ਯਾਰ, ਡਿਲੀਵਰੀ ਫ੍ਰੀ ਹੁੰਦੀ ਐ।
ਅਸੀਂ ਤਾਂ ਖੁਦ ਕੈਨੇ ਆਂ, ਕਦੀ- ਕਦਾਰ, ਵੀ ਜਿਵੇਂ ਨਾ ਉੱਤੋਂ- ਬੰਦਾ ਜੇੜਾ ਆਂਉਦਾ ਸਮਾਨ ਲੈ ਕੇ ਉਨੂੰ ਥੋੜ੍ਹੀ- ਬੋਤ ਦਿੱਕਤ ਹੋ ਦਿੰਦੇ ਆ ਅਲੱਗ ਤੋਂ। ਕਿਉਂਕਿ ਬੰਦਾ ਏਨੀ ਧੁੱਪ 'ਚ ਫਿਰਦਾ ਪਿਆ। ਸਾਡੇ ਤੇ ਦੋ ਮਿੰਟ ਨਿਕਲ- ਨਿਕਲਣਾ ਔਖਾ ਓ ਜਾਂਦਾ।ਓ ਬੰਦੇ ਸਾਰੇ ਸਾਰਾ ਦਿਨ ਬਾਰ ਘੁੰਮਦੇ ਨੇ।
ਸਈ ਕਿਹਾ ਰਹੇ ਓ ।ਪਾਣੀ ਵੀ ਨਸੀਬ ਨੀ ਹੁੰਦਾ ਵਿਚਾਰਿਆਂ ਨੂੰ ਕਈਆਂ ਨੂੰ ਤੇ।
ਓ ਤੇ ਅਸੀਂ ਵੀ ਤੇ ਬਾਹਰ ਰੱਖਦੇ ਆ ਨਾ। ਠੰਡਾ ਪਾਣੀ ਦਾ ਮਟਕਾ ਰੱਖਿਆ ਬਾਹਰ। ਤੇ ਗਲਾਸ ਰੱਖੇ ਨੇ। ਤੇ ਆਂਦੇ ਨੇ ਨਾ ਕੋਈ ਵੀ- ਡਿਲੀਵਰੀ ਵਾਲਾ ਤੇ ਆਪਾਂ ਪਾਣੀ ਦਿੰਦੇ ਆ ਵੀ ਤੁਸੀਂ ਪਾਣੀ ਪੀਓ ਵੀ। ਸਾਡਾ ਵੀ ਤੁਸੀਂ ਏਨਾ ਕੰਮ ਆਸਾਨ ਕਰਦੇ ਓ।
ਉਨਾਂ ਦਾ ਕੰਮ ਆ ਜੋ ਤੁਸੀਂ ਕੀਤਾ।
ਹਾਂਜੀ। ਨਹੀਂ, ਪਤਾ ਗਰਮੀ ਏਨੀ ਐ ਸਾਡੇ ਤੋਂ ਦੇਖੋ ਅਸੀਂ ਪਾਣੀ- ਪੀ -ਪੀ ਕੇ ਬੈਠਦੇ ਰੇਨੇ ਆਂ ਅੰਦਰ ।ਮੈਂ ਤਾਂ ਬਾਰ ਵੀ ਨਾ- ਗਲੀ ਵਿੱਚ ਰੱਖਿਆ। ਸੀਮਿੰਟ ਦਾ ਜਿਵੇਂ ਓ ਨੀ ਹੁੰਦਾ ਗਮਲਾ। ਥੋੜਾ ਵੱਡਾ ਬਣਵਾਇਆ ਹੋਇਆ ਮੈਂ ਓ। ਤੇ ਉਹ ਬਾਰ ਰਖਵਾਇਆ। ਉਸ ਚ ਪਾਣੀ ਪਾਉਂਦੀ ਹਾਂ। ਤੇ ਸਾਰੇ ਸਾਡੇ ਗਿਲੀ ਦੇ ਕੁੱਤੇ ਹੁੰਦੇ ਨੇ। ਫਿਰ ਕਿਧਾਰ ਗਾਵਾਂ ਆ ਜਾਂਦੀਆਂ ਨੇ। ਉਹ ਪੀਂਦੀਆਂ ਨੇ ਉਸ ਚੋਂ ਪਾਣੀ ਫਿਰ ਮੈਂ ਸ਼ਾਮੀ ਦੇਈਦੀ। ਫਿਰ ਸ਼ਾਮੀ ਦੁਬਾਰਾ ਭਰ ਦਿੰਦੀ ਹਾਂ।
ਚ ਠੀਕ ਹੈ।
ਉਹ ਇਸ ਤੋਂ ਅੰਦਰ ਬੈਠੇ ਸਾਨੂੰ ਥੋੜ੍ਹੀ ਪਤਾ ਚੱਲਦਾ ਬਾਹਰ ਕਿੰਨੀ ਗਰਮੀ ਪੈ ਰਹੀ ਹੈ। ਇਸ ਚ ਬੈਠੇ ਰਹਦੇ ਹਾਂ ਅਸੀਂ ਤੇ।
ਵਟ ਨਾ ਸਾਰੇ ਗਰਮੀ ਅੱਜ ਤੋਂ ਜ਼ਿਆਦਾ ਗਰਮੀ ਤੇ ਏ ਦੀ ਹੈ। ਇਹ ਵੀ ਤੇ ਦਿੱਕਤ ਹੈ। ਸੁੱਖ ਵੀ ਹੈ ਤੇ ਨਾਲ ਦੁੱਖ -ਸੁੱਖ। ਸੁੱਖ ਵੀ ਤੇ ਸੁੱਖ ਵੀ ਹੈ। ਨੂੰ ਨੁਕਸਾਨ ਵੀ ਤੇ ਹੈ ਹੀ ਹੈ। ਪਰ ਉਹੀ ਹੈ ਆਦਤਾਂ ਪੈ ਗਿਆਂ। ਸਾਡੇ ਬੋਡੀ ਨੂੰ ਆਦਤ ਪੈ ਗਈ ਹੈ ਸਰੀਰਾਂ ਨੂੰ।
ਹਮ। ਨਹੀਂ ਤਾਂ ਇੰਨੀ ਗਰਮੀ ਸਾਡੀ ਪਹਿਲੇ ਕਦੀ ਹੁੰਦੀ ਵੀ ਨਹੀਂ ਸੀ। ਜਿੰਨੀ ਹੁਣ ਹੋਣ ਲੱਗ ਗਈ ਜੇ
ਨਹੀਂ ਹੁੰਦੀ ਸੀ। ਪਹਿਲਾਂ ਤਾਂ ਸੀ ਅਸੀਂ ਲੋਕ ਕੂਲਰਾਂ ਵਿਚ ਹੀ ਰਹੇ ਹਾਂ।
ਹਮ ।ਹੁਣ ਕੂਲਰ ਚਲਾਓ, ਕੂਲਰ ਵੀ ਗਰਮ ਹਵਾ ਛੱਡਦੇ ਨੇੇ
ਹਾਂ। ਉਹ ਤਾਂ ਹੈ। ਉਹ ਓਸ ਆ ਨੇ ਕੂਲਰਾਂ ਚ, ਸਾਡੇ ਕਲਰ ਇੰਨੀ ਠੰਡੀ ਹਵਾ ਦਿੰਦੇ ਹੁੰਦੇ ਸੀ। ਰਾਤੀ ਚੱਦਰਾ ਲੈ -ਲੈ ਕੇ ਸੌਦੇ ਸੀ। ਕੂਲਰਾ ਚ,
ਪਤਾ ਹੀ ਨਹੀਂ ਚੱਲ ਰਿਹਾ ਨਾ ਮੌਸਮ ਦਾ ਵੀ। ਕਿਸ ਹਿਸਾਬ ਨਾਲ ਮੌਸਮ ਬਦਲਦਾ ਪਿਆ।
ਅੱਗੇ- ਅੱਗੇ ਤੇ ਐ ਵੀਂ ਗਰਮੀ ਨਹੀਂ ਮੈਨੂੰ ਲੱਗਦਾ ਠੰਡ ਪੈਣੀ ਨਹੀਂ।
ਉਹੀ ਤੇ ਇੰਨੀ ਲੇਟ ਆਉਂਦੀ ਠੰਡ। ਚਲੀ ਵੀ ਜਾਂਦੇ ਪਤਾ ਵੀ ਨਹੀਂ ਲੱਗਦਾ।
ਚਲੀ ਵੀ ਜਾਂਦੇ ਆ ਉਹੀ ਤੇ ਦੋ ਮਹੀਨੇ, ਤਿੰਨ ਮਹੀਨੇ ਪੈਂਦੇ ਹੈ ।ਬਾਕੀ ਤਾਂ ਫੇਰ ਬਾਕੀ ਮਹੀਨੇ ਤੇ ਗਰਮੀ ਹੈ। ਜੋ ਦੋ, ਤਿੰਨ ਮਹੀਨੇ ਸਰਦੀ ਪੈਂਦੀ ਉਹ ਵੀ ਨੀ ਪੈਣੀੱ ਅੱਗੋ।
ਤੇ ਹੁਣ ਬਾਰਿਸ਼ਾਂ ਦੇ ਅਗਲੇ ਬਾਰਿਸ਼ਾਂ ਚ ਕਿਹੜੀ ਬਾਰਿਸ਼ ਆ ਰਹੀ ਹੈ। ਬਾਰਸ਼ਾ ਦਾ ਮੌਸਮ ਹੈਗਾ ਥ
ਇੰਨਾ ਤਪ ਰਿਹਾ ਇੰਨਾ ਤਪ ਰਿਹਾ ਰੱਬ ਨੂੰ ਵੀ ਥੋੜਾ ਜਿਹਾ ਤਰਾ ਸ ਆਉਣਾ ਚਾਹੀਦਾ ਹੈ
ਕੋਈ ਬਸ ਪਤਾ ਹੀ ਨਹੀਂੀ ਚੱਲ ਰਿਹਾ ਤੇ ਮੈਂ ਤਾਂ ਕਹਿ ਰਹੀ ਹਾਂ ਬੱਚਿਆਂ ਦੀ ਛੁੱਟੀਆਂ ਖਤਮ ਤਾਂ ਮੋਰਨ ਵਾਲਿਆਂ ਨੇ ਪਰ ਗਰਮੀ ਇੰਨੀ ਹੈਗੀ ਏ ਵੀੇਰਾ ਤਾਂ ਦਿਲ ਹੀ ਨੀ ਕਰ ਰਿਹਾ ਭੇਜਣ ਦਾ ਵੀ
ਪਰਸੋਂ ਪਰਸੋਂ ਤੋਂ ਦੋ ਦਿਨ ਤੋਂ ਦੋ ਦਿਨ ਤੋਂ ਬਾਅਦ ਤੇ ਸਕੂਲ ਹੀ ਹੈ ਇਹੀ ਤੇ ਸਗੋਂ ਐਵਰੇਜ ਮੌਸਮ ਵਿੱਚ ਛੁੱਟੀਆਂ ਕਰਨੀੀਆਂ ਚਾਹੀਦੀਆਂ ਇਹਨਾਂ ਨੂੰ ਸਕੂਲ ਵਾਲਿਆਂ ਨੂੰ ਜੂਨ ਦਾ ਮਹੀਨਾ ਬੇਸ਼ੱਕ ਪੜਾ ਲੈਂਦੇ ਇਹ ਵਾਲਾ ਮਹੀਨਾ ਛੁੱਟੀ ਦੇ ਦਿੰਦੇ
ਉਹੀ ਤਾਂ ਹੈ ਹੁਣ ਇੰਨੀ ਗਰਮੀ ਦੇਖੋ ਬੰਦੇ ਤੋਂ ਬੈਠਿਆ ਤੱਕ ਨਹੀਂੀ ਜਾਂਦਾ ਪਿਆ ਗਰਮੀ ਘਰ ਨੀ ਘਰਨਾ ਔਖ ਹੁੰਦਾ ਪਿਆ ਸਕੂਲ ਤਾਂ ਫੇਿਰ ਸਿਰਫ ਪੱਖੇ ਚੱਲਦੇ ਨੇ ਉਹ ਵੀ ਪਤਾ ਨੀ ਕਿਵੇਂ ਦੀ ਹਵਾ ਦਿੰਦੇ ਨੇ
ਉਹ ਵੀ ਮਰ ਮਰ ਕੇ ਇੰਨੀ ਇੰਨੀ ਭਰੀ ਹੋਈ ਕਲਾਸ ਹੁੰਦੀ ਹੈ
ਹਮ ਉਹੀ ਤੇ ਮੇਰਾ ਤੇ ਦਿਲ ਹੀ ਨਹੀਂੀ ਕਰ ਰਿਹਾ ਕਿ ਮੈਂ ਭੇਜਾਂ ੇ ਮੈਂ ਤਾਂ ਸੋਚ ਥੋੜੇ ਜ ਛੱਟਆਂ ਕਰਾ ਲਾ ਪਰ ਫੇਿਰ ਇਹ ਵੀ ਇਹਨਾਂ ਦਾ ਸਿਲੇਬਸ ਪਿੱਛੇ ਰਹਿ ਜਾਏਗਾ
ਉਈ ਹੈ ਨਾ ਫਿਰ ਸਕੂਲ ਖੁੱਲਦੇ ਪੇਪਰ ਸ਼ੁਰੂ ਹੈ ਇਹਨਾਂ ਦੇ ਇਹ ਵੀ ਤਰੀ ਮੈਂ ਕੁੱਝ ਖਾਂਦਾ ਵੀ ਨੀ ਨਾ ਕੰਮ
ਹਮ ਕੋਈ ਮੇਰੇ ਬੱਚੇ ਵੀ ਕਹਿ ਦਿੰਦੇ ਨੇ ਗਰਮੀ ਲੱਗ ਰਹੀ ਹੈ ਇਸ ਤਾਂ ਕੁੱਛ ਖਾਣਾ ਨੀ ਸਾਨੂੰ ਭੁੱਖ ਨੀ ਲੱਗੀ ਫਿਰ ਚੱਕਰ ਆਉਣਗੇ ਫਿਰ ਹੋਰ ਸ ਆਪੇ
ਹਮ ਹਮ।
ਕੱਲ ਇੱਕ ਵਾਰ ਦਾ ਹਮਬਕ ਕੋਈ ਕਿਸੇ ਨੂੰ ਮੰਗੋ ਇੱਕ ਵਾਰ ਤਾਂ ਦੂਸਰੀ ਵਾਰ ਹੋਮਵਰਕ ਨਹੀਂ ਕੋਈ ਦਿਖਾਉਦਾ। ਉਹੀ ਹੈ ਕੰਮ ਕੰਮ ਛੁੱਟ ਜਾਏ ਤੇ ਬਸ ਉਹੀ ਹੈ ਫਿਰਿਰ ਆਪ ਚ ਲਰਨ ਕਿੱਥੋਂ ਕਰੇ ਟਿਊਸ਼ਨ ਵਾਲੀ ਵੀ ਮੰਗੇਗੀ ਸਰ ਤੋਂ ਡਾਂਟ ਅਲਗ ਖਾਣੀਆਂ ਬੱਚਿਆਂ ਦਾ ਵੀ ਕਸੂਰ ਨੀ ਹੈਨਾ।
ਉਹੀ ਤੇ ਇਹ ਤਾਂ ਸਮਝ ਹੀ ਨਹੀਂ ਆਉਦੀ ਪਿਆ ਨਾ। ਇਹ ਨਾਲੇ ਪਤਾ ਨੀ ਕੀ ਇੱਕ ਤਾਂ ਫਾਲਤੂ ਦੀ ਗਰਮੀਆਂ ਚ ਇਹਨਾਂ ਨੇ ਕੰਮ ਦੇਤਾ ਸਾਰੇ ਪ੍ਰੋਜੈਕਟ ਵਗੈਰਾ ਬੱਚਿਆਂ ਨੇ ਤਾਂ ਬਣਾਏ ਨੀ ਇਹਨੇ ਸਾਰੇ ਪ੍ਰੋਜੈਕਟ ਤਾਂ ਮੈਂ ਬਣਾਏ ਨੇ ਵੀ ਤੁਸੀਂ ਕੰਮ ਹੋਲੀਡੇ ਹੋਮਵਰਕ ਹੈ ਬੱਚਿਆਂ ਨੂੰ ਦੇ ਰਹੇ ਹੋ ਮਾਵਾਂ ਨੂੰ ਦੇ ਰਹੇ ਓ।
ਇਹੀ ਤੇ ਹੈ ਨਾ ਬੱਚੇ ਕਿੱਥੇ ਕਰਦੇ ਆ। ਮਾਵਾਂ ਮਾਂ ਪਿਓ ਨੂੰ ਵੀ ਲੱਗਣਾ ਪੈਂਦਾ ਮਾਵਾਂ ਨੂੰ ਵੀ ਕਰਨਾ
ਹਮ ਉਹੀ ਤੇ ਮੈਂ ਵੀ ਹੁਣ ਬੈਠੀ ਸੀਗੀ ਤੇ ਮੈਂ ਹੁਣ ਦੇਖਿਆ ਕੀ ਕੀ ਗਿਆ। ਉਹੀ ਤੇ ਐਨੇ ਐਵੇਂ ਐਵੇਂ ਪੋਜੇਕਟ ਨੇ ਜਿਸ ਜਿਵੇਂ ਕਿ ਕੈਚੀ ਦਾ ਕੰਮ ਹੈਗਾ, ਗੂਗਲ ਦਾ ਕੰਮ ਹੈਗਾ ਕੁਛ ਤੁਸੀਂ ਦੱਸੋ ਬੱਚੇ ਕਰ ਲੈਣਗੇ ਮਾਵਾਂ ਨੂੰ ਤਾਂ ਕਰਨਾ ਹੀ ਪਏਗਾ ਨਾਲ ਫਿਰ ਬੈਠ ਕੇ‌।
ਉਹ ਤੇ ਹੈ ਹੀ ਹੈ। ਚਲੋ ਲਿਖਣ ਵਾਲਾ ਕੰਮ ਬੱਚੇ ਕਰ ਲੈਂਦੇ ਫਿਰ ਉਹੀ ਜੋ ਉਹਨਾਂ ਨੂੰ ਨਹੀਂ ਸਮਝ ਆਉਂਦਾ ਉਹ ਕਰਵਾਉਣਾ ਪੈਂਦਾ।
ਹਮ ਤੁਸੀਂ ਇਸ ਤੋਂ ਚੰਗਾ ਕੁਛ ਲਰਨ ਕਰਨ ਦਾ ਕੰਮ ਹੀ ਦੇਦੇਓ। ਕੋਈ ਭੇਜੇ ਭਰੀ ਜਾਓ ਭਰੀ ਜਾਓ।
ਸਹੀ ਗੱਲ ਹੈ ਤੁਸੀਂ ਸਗੋਂ ਲਰਨ ਵਾਲਾ ਦੇ ਦੋ ਜੋ ਜਾਣਾ ਉਇੳ ਲਰਨ ਕਰਨ ਲਈ ਦੇ ਦੋ ਉਹਨਾਂ ਦੀ ਪ੍ਰੈਕਟਿਸ ਹੋ ਜਾਏ।
ਸਹੀ ਗੱਲ ਹੈ ਮੈਂ ਤਾਂ ਹੁਣ ਖੁਦ ਪੜ੍ਹਾਉਂਦੀ ਪੲਈ ਹਾਂ ਵਿੱਚ ਬਿਠਾ ਕੇ। ਮੈਂ ਕਿਹਾ ਚਲੋ ਕੰਮ ਤੁਸੀਂ ਨਹੀਂ ਕਰਨਾ ਨਾ ਕਰੋ ਪੜ੍ਹੋ ਤੇ ਸਹੀ ਕੁਛ
ੳ ਤੇ ਹੈ ਹੀ।
ਹਮ ਹਮ।
ਚਲੋ ਕੋਈ ਨੀ ਹੋਰ ਚੰਗਾ ਸਗੋ ਪੜਾ ਲੈਂਦੇ ਹੋ ਘਰ ਬਿਠਾ ਕੇ। ਸਾਡੇ ਵਾਲਾ ਤਾਂ ਪੜ੍ਹਦਾ ਹੀ ਨਹੀਂ ਸਾਡੇ ਕੋਲ ਬਹਿੰਦਾ ਹੀ ਨਹੀਂ ਹੈ ਉਹ ਤਾਂ ਬਸ ਟਿਊਸ਼ਨ ਚਲੇਗਾ ਬਸ।
ਇਹ ਟਿਊਸ਼ਨ ਵਾਲੀਆਂ ਤੋਂ ਨੀ ਪੜ੍ਹਦੇ ਮੈਂ ਪਹਿਲਾਂ ਜਿਵੇਂ ਹੁਣ ਮੈਂ ਆਫਿਸ ਵੀ ਜਾਂਦੀ ਹਾਂ। ਤੇ ਹੁਣ ਤਾਂ ਚਲੋ ਵਰਕ ਫਰੋਮ ਹੋਮ ਚੱਲਦਾ ਪਿਆ ਥੋੜਾ ਟਾਈਮ ਪਰ ਜਿਵੇਂ ਕਦੀ ਕਦਾਰ ਹੁੰਦਾ ਕੰਮ ਵੀ ਹੁੰਦਾ ਫੇਰ ਵੀ ਨਾਲ ਕਰਾਉਣਾ ਪੈਂਦਾ ਮੈਨੂੰ ਮੈਂ ਕਹਿੰਦੀ ਹਾਂ ਕਿ ਟਿਊਸ਼ਨ ਲਗਾ ਲੋ ਜਾਂ ਕਿਸੇ ਹੋਰ ਤੋਂ ਪੜ੍ਹ ਲਓ ਪਰ ਕਿਸੇ ਹੋਰ ਦੇ ਹੱਥ ਤਾਂ ਆਉਂਦੇ ਹੀ ਨੀ ਆ ਕਾਬੂ ਨੂੰ
ਨਹੀਂ ਨਹੀਂ ਫਿਰ ਉਹੀ ਹੈ ਨਾ ਸ਼ੁਰੂ ਤੋਂ ਆਪ ਨੇ ਪੜ੍ਹਾਇਆ ਹੋਇਆ ਫਿਰ ਉਹੀ ਹੈ। ਹਮ ਬੇਕਾਰ ਹੋ ਜਾਂਦਾ ਕੰਮ ਇੱਕ ਤੇ ਉਹਨਾ ਨੂੰ ਸਮਝ ਵੀ ਨੀ ਆਏਗਾ ਔਰ ਆਪਣੇ ਹੱਥ ਵਿਚ ਰੱਖੋ ਜ਼ਿਆਦਾ ਵਧੀਆ।
ਮੈਂ ਪਹਿਲੇ ਮਹੀਨਾ ਭੇਜਿਆ ਮੈਂ ਟਿਊਸ਼ਨ ਵੀ ਮੈਂ ਕਿਹਾ ਤੁਸੀਂ ਚਲੋ ਜਾਓ ਉੱਥੇ ਪਤਾ ਨੀ ਕਿਵੇਂ ਪੜ੍ਹੇ ਨੇ ਸਾਰੇ ਟੈਸਟ ਜਿਡੇ ਘੱਟ ਘੱਟ ਨੰਬਰ ਫਿਰ ਮੈਂ ਹਟਾਈ ਤ ਮੈਂ।